ਹੈਲੋ, ਹੈਲੋ, ਸਤਿ ਸ੍ਰੀ ਅਕਾਲ ਜੀ ਕੀ ਹੋਇਆ ਤੁਸੀਂ।
ਵਧੀਆ ਜੀ ਵਧੀਆ, ਤੁਸੀਂ ਠੀਕ ਹੋ ਹੋਰ। ਘਰ ਸਭ ਠੀਕ ਨੇ।
ਹਾਂਜੀ ਵਧੀਆ ਜੀ।
ਹੋਰ ਕੀ ਕਰ ਰਹੇ ਹੋ।
ਕੁੱਝ ਨੀ ਬੈਠੇ ਸੀ, ਤੁਹਾਨੂੰ ਯਾਦ ਕਰਦੇ ਪਏ ਸੀ।
ਅੱਛਾ, ਅੱਛਾ। ਭੈਣੇ ਕੱਲ ਮੈਂ ਨਾ ਤੈਨੂੰ ਦੇਖਿਆ ਸੀ ਤੁਸੀਂ ਮੋਬਾਇਲ ਸ਼ੋਪ ਤੇ ਖੜੇ ਹੋਏ ਸੀ, ਤੁਸੀਂ ਨਵਾਂ ਮੋਬਾਇਲ ਲਿਆ। ਇਓ।
ਹਾਂਜੀ, ਹਾਂਜੀ। ਵੇਖਣ ਗਏ ਸੀ, ਆਈਫੋਨ ਵੇਖਣ ਗਏ ਸੀ।
ਅੱਛਾ, ਅੱਛਾ ਲੈ ਕੇ ਆਏ ਹੋ, ਫਿਰ ਤੁਸੀਂ ਆਈਫੋਨ।
ਨਹੀਂ ਹਾਲੇ ਤੱਕ ਤੇ ਵੇਖ ਕੇ ਆਏ ਹਾਂ।
ਅੱਛਾ, ਅੱਛਾ ਇਸ ਟਾਈਮ ਤੁਹਾਡੇ ਕੋਲ ਕਿਹੜਾ ਫੋਨ ਹੈਗਾ। ਲੈਪਟ ਟ੍ਰਾਂਸਲੇਸ਼ਨਸ਼ਨ। ਕਿਹੜਾ ਹੈਗਾ, ਅੱਛਾ- ਅੱਛਾ ਵੀਵੋ ਦਾ। ਤੁਹਾਡਾ ਸਹੀ ਚੱਲ ਰਿਹਾ ਵੀਵੋ ਦਾ।
ਹਾਂਜੀ ਸਹੀ ਚੱਲ ਰਿਹਾ ਵੈਸੇ ਤੇ, ਪਰ ਮੈਂ ਨਾ ਲੈਣਾ ਹੈਗਾ।
ਅੱਛਾ, ਐਕਚੁਲੀ ਨਾ ਵੀਵੋ ਦਾ ਏ ਵੀਵੋ ਦਾ ਮੇਰੀ ਮੰਮੀ ਕੋਲ ਵੀ ਸੀ ਤੇ ਓਪੋ ਦਾ ਮੇਰੇ ਕੋਲ ਵੀ ਹੈ। ਤੇ ਇਹ ਕੰਪਨੀ ਨਾ ਮਤਲਬ ਦੇਖੋ, ਮੈਂ ਕਹਿੰਦੀ ਹਾਂ ਤਿੰਨ ਸਾਲ। ਸਾਡਾ ਚਲਿਆ ਵੀ ਹੈ ਵੀਵੋ ਦਾ। ਬਟ ਹੁਣ ਪਤਾ ਨੀ ਹੈ ਹੈਂਗ ਜਿਹਾ ਹੋਣ ਲੱਗ ਗਿਆ ਦੋਨੋ ਚੀਜ਼ਾਂ। ਹਮ ਬਹੁਤ ਹੈਂਗ ਹੋਣ ਲੱਗ ਗਈਆਂ ਇਹ, ਵੀਵੋ ਦਾ। ਅਸੀਂ ਨਾ ਐਕਚੁਲੀ ਇਹਦੇ ਵਿੱਚ, ਕੁਛ ਨਾ ਬ ਦੇਖੋ ਬੱਚਿਆਂ ਦੇ ਡਾਕੂਮੈਂਟਸ ਵਗੈਰਾ ਆਉਂਦੇ ਨੇ ਨਾ ਸਕੂਲ ਤੋਂ ਪੀ ਡੀ ਐਫ, ਹਰ ਇੱਕ ਚੀਜ਼ ਦਾ ਅੱਜ ਕੱਲ੍ਹ ਔਨਲਾਈਨ ਆਉਣ ਲੱਗੀ ਹੈ ਪਹਿਲਾਂ ਤਾਂ ਏਦਾਂ ਹੁੰਦਾ ਸੀ ਨਾ, ਡਾਇਰੀ ਵਿੱਚ ਸਿਲੇਬਸ ਲਿਖਵਾ ਦਿੰਦੇ ਸੀ ਸਕੂਲ ਵਾਲੇ ਹੁਣ, ਹੁਣ ਉਹ ਕੀ ਕਰਦੇ ਨੇ ਹਾਂਜੀ ਉਹ ਐਪ ਬਣਾਤੀ ਹੈ ਇੱਕ ਸਕੂਲ ਵਾਲੇ ਨੇ ਵੀ ਐਪ ਖਰੀਦ ਲੀ ਹੈ ਹਰ ਇੱਕ ਸਕੂਲ ਨੇ ਐਪ ਖਰੀਦੀ ਹੋਈ ਹੈ, ਤੇ ਉਹ ਸਭ ਕੁਛ ਐਪ ਵਿੱਚ ਹੀ ਭੇਜੀ ਜਾਂਦੇ ਨੇ
ਹਾਂਜੀ ਸਾਡੇ ਸਾਹਮਣੇ ਹੈਗੇ ਨੇ ਨਾ, ਉਹ ਉਹਨਾਂ ਦਾ ਮੁੰਡਾ ਜਾਂਦਾ ਹੈ ਸਰਸਵਤੀ ਸਕੂਲ ਵਿੱਚ, ਉਹਨਾਂ ਦਾ ਵੀ ਇਹ ਐਪ ਹੈਗਾ ਹੈ ਉੱਥੇ ਹੀ ਕੰਮ ਆਉਂਦਾ ਏ, ਵੇਖ ਲਓ, ਪਹਿਲੇ ਤਾਂ ਡਾਇਰੀ ਵਿੱਚ ਲਿਖਦੇ ਸੀ
ਹਾਂ, ਕਿ ਡਾਇਰੀ ਵਿੱਚ ਨਾ ਦੇਖੋ ਬੱਚਿਆਂ ਨੂੰ ਆਪਣੇ ਹੱਥੀਂ ਲਿਖਣਾ ਬਹੁਤ ਈਜ਼ੀਲੀ, ਮਤਲਬ ਬੱਚਿਆਂ ਨੂੰ ਵੀ ਸਮਝ ਆਉਂਦੀ ਸੀ, ਇਹ ਕੰਮ ਕਰਨਾ ਤੇ ਨਾਲੇ ਸਾਡੇ ਟਾਈਮ ਤੇ ਇੰਜ ਹੁੰਦਾ ਸੀ। ਨਾ ਸਾਨੂੰ, ਸਾਡੇ ਕੋਲ ਫਾਈਵ ਰੁਪ ਪੰਜ ਰੁਪਏ ਲੈ ਲੈਂਦੇ ਹੁੰਦੇ ਸੀ, ਤੇ ਪੂਰੀ ਸ਼ੀਟ ਕੱਢ ਕੇ। ਕੇ ਦਿੰਦੇ ਸੀ, ਪੂਰੀ ਹੋਲੀਡੇ ਹੋਮਵਰਕ ਦੀ ਤਿੰਨ ਜਾਂ ਚਾਰ ਸੀਟਾਂ ਹੁੰਦੀਆਂ ਸੀ। ਤੇ ਸਾਨੂੰ ਹਰ ਇੱਕ ਮੈਡਮ ਸਮਝਾਉਂਦੇ ਹੁੰਦੇ ਸੀ, ਕਿ ਤੁਸੀਂ ਐਵੇਂ, ਐਵੇਂ, ਐਵੇਂ ਕੰਮ ਕਰ। ਆਣੇ ਨੇ ਤੇ ਇਹ ਕਾਪੀ ਯੂਜ ਕਰਨੀ ਹੈ, ਹੁਣ ਦਾ ਤੇ ਇੰਝ ਹੋ ਗਿਆ ਔਨਲਾਈਨ ਭੇਜ ਦਿੰਦੇ ਨੇ ਉਹ ਸਾਰਾ। ਕੰਮ।
ਸਮਝ ਵੀ ਨੀ ਆਂਦਾ ਬੱਚਿਆਂ ਨੂੰ।
ਨਹੀਂ ਆਂਦਾ ਬੱਚੇ ਕੋਲੋਂ ਪੁੱਛੋ ਵੀ ਇਹ ਕਿਵੇਂ ਕਰਨਾ ਉਹ ਕਹਿੰਦੇ ਸਾਡੀ ਕਿਹੜਾ ਮੈਡਮ ਨੇ ਸਾਨੂੰ ਸਮਝਾਇਆ। ਸਾਨੂੰ ਨੀ ਪਤਾ ਸਾਨੂੰ ਪਤਾ ਹੀ ਨਹੀਂ ਕਿ
ਅੱਜ ਕੱਲ੍ਹ ਬੱਚੇ ਖੁੱਦ ਥੋੜ੍ਹੀ ਕਰਦੇ ਨੇ ਕੰਮ ਆਪਣਾ‌। ਕਰਵਾਂਦੇ ਨੇ ਪੇਰੈਂਟਸ ਕੋਲੋਂ।
ਬਿਲਕੁਲ ਸਾਰੇ ਪੇਰੈਂਟਸ ਕੋਲੋਂ ਕਰਵਾਂਦੇ ਨੇ। ਜਾਂ ਦੀਦੀਆਂ ਨੂੰ ਦੇ ਦਿੰਦੇ ਨੇ। ਹਾਂ ਇਹ ਪੜ੍ਹਦੇ ਤਾਂ ਪੇਰੈਂਟਸ ਹੀ ਪਏ ਨੇ ਬੱਚੇ ਕਿੱਥੇ ਪੜ੍ਹਦੇ ਮੇਨ ਗੱਲ ਤਾਂ ਇਹੀ ਐ। ਫੋਨ ਜਦੋਂ ਇਹ ਕਹਿ ਦੋ ਕਿ ਪੜ੍ਹ ਲੋ ਫੇਰ ਫੋਨ ਮੰਗਦੇ ਨੇ ਫੋਨ ਦੇ ਦੋ। ਫੋਨ ਦੇਖ ਦੇਖ ਕੇ ਨਾ ਫੋਨ ਹੀ ਹੈਂਗ ਹੋਣ ਲੱਗ ਗਿਆ। ਇੰਨਾ ਕੁ ਸਾਮਾਨ ਰ ਗਰੁੱਪ ਵਿੱਚ ਕੋਈ ਮੈਡਮ ਨੇ ਅਨਾਊਸਮੈਂਟ ਕਰਨੀ ਹੁੰਦੀ ਐ ਪਹਿਲਾਂ ਤਾਂ ਛੁੱਟੀ ਦਾ ਵੀ ਨਾ ਓ, ਡੇਰੀ ਵਿੱਚ ਲਿਖਵਾ ਕੇ ਭੇਜਦੇ ਸੀ ਟੋਮਰੋ ਵਿਲ ਵੀ ਹੋਲੀਡੇ ਕੱਲ ਹਾਂ, ਕੱਲ੍ਹ ਦੀ ਛੁੱਟੀ ਐ ਹੁਣ ਤੇ ਉਹ ਛੁੱਟੀ ਦਾ ਵੀ ਮੈ ਸਜ ਨਹੀਂ ਆਂਦਾ ਉਹ ਫੋਨ ਤੇ ਆਂਦਾ ਓਹੀ ਤੇ ਨਾ ਇਧਰੋਂ ਵੀ ਇਹਨਾਂ ਦੇ ਗਰੁੱਪ ਉਪਰੋਂ ਪੇਰੈਂਟਸ ਆਪਣੇ ਅਲੱਗ ਬਣਾਏ ਹੁੰਦੇ ਨੇ ਮਾਮਾ ਨੇ ਗਰੁੱਪ ਉ ਉੱਥੋਂ ਵੀ ਮਾਵਾਂ ਮੈਸੇਜ ਕਰਦੀਆਂ ਨੇ ਇਹ ਦੀ ਫੋਟੋ ਭੇਜ ਦੋ ਇਹ ਚੈਪਟਰ ਮੇਰੇ ਇਹ ਚੈਪ ਹਾਂ ਇਹ ਚੈਪਟਰ ਮੇਰੇ ਬੱਚੇ ਨੇ ਕੀਤਾ ਨੀ ਹੋਇਆ ਉਹ ਭੇਜ ਦੋ। ਤੇ ਉਹ ਕਰ ਕਰਕੇ ਉਪਰੋਂ ਰਿਸ਼ਤੇਦਾਰਾਂ ਦੇ ਮੈਸੇਜ ਹੁੰਦੇ ਨੇ।
ਸਹੀ ਗੱਲ ਹੁਣ ਤੇ ਬੱਚਿਆਂ ਨੇ ਪੂਰਾ ਮਹੀਨਾ ਕਾਪੀ ਕੋਈ ਨੀ ਚੱਕੀ। ਹੁਣ ਚੱਕਣਗੇ ਚਾਰ ਪੰਜ ਦਿਨ ਰਹਿ ਗਏ ਨੇ ਹੁਣ ਪੇਰੈਂਟਸ ਪਕੜਾਏ ਗੇ।
ਹੁਣ ਕਾਪੀ ਤੇ ਕਾਪੀ ਤੇ ਦੂਰ ਦੀ ਗੱਲ ਜੇ ਪਹਿਲਾਂ ਫੋਨ ਦੇਖਣਗੇ ਕੰਮ ਕਿਹੜਾ ਆਇਆ ਸੀ ਐਪ ਓਪਨ ਕਰਕੇ ਐਪ ਐਪ ਓਪਨ ਕਰ।
ਕਿ ਐ ਵੀ ਇਹ ਵੀ ਕਰਨਾ ਸੀ ਐ ਵੀ ਕਰਨਾ ਸੀ।
ਹੂੰ, ਉਹ ਫੋਨ ਤੇ ਚਲੋ ਫੜਦੇ ਨੇ ਉਸ ਤੋਂ ਪਹਿਲਾਂ ਤਾਂ ਉਹਨਾਂ ਦੀ ਗੇਮਾਂ ਸ਼ੁਰੂ ਚਲੋ ਇੱਕ ਇੱਕ ਗੇਮ ਖੇਡ ਲੈਂਦੇ ਉਸ ਤੋਂ ਬਾਅਦ ਐਪ ਓਪਨ ਕਰਾਂਗੇ। ਹੂੰ, ਉਹ ਸਹੀ ਗੱਲ ਹੈ ਕਰਨਾ ਕਿ
ਤੇ ਐਵੇਂ ਸੋਚਦੇ ਨੇ ਕਿ ਚਲੋ ਕੋਈ ਨੀ ਇੱਕ ਦੋ ਦਿਨ ਨਹੀਂ ਜਾਵਾਂਗੇ ਤੇ ਮੈਡਮ ਬੋਲ ਦੇਗੀ।
ਹਾਂ, ਮੈਡਮ ਨੇ ਵੀ ਅੱਜ ਕੱਲ੍ਹ ਫੋਨਾਂ ਦੇ ਰਿਕਾਰਡ ਬਣਾਏ ਸ਼ੁਰੂ ਕੀਤੇ ਹੋਏ ਨੇ ਮੈਂ ਪਹਿਲਾਂ ਤਾਂ ਪੇਜ ਤੇ ਬਣ ਜਾਂਦੇ ਹੁੰਦੇ ਸੀ ਹ ਹੱਥ ਲਿੱਖ, ਹਾਂ, ਹੁਣ ਹੁਣ ਤੇ ਪ ਹੁਣ ਤੇ ਪੂਰਾ ਰਿਕਾਰਡ ਮੰਗਦੇ ਨੇ। ਪਿੱਛੇ ਜੇ ਨਾ ਬੱਚਿਆਂ ਨੂੰ ਆਇਆ ਦੇਖੋ ਆਪਾਂ ਕਹਿੰਦੇ ਹਾਂ ਬੱਚੇ ਫੋਨ ਤੋਂ ਦੂਰ ਰਹੀਏ। ਬਲਕਿ ਮੈਡਮਾਂ ਹੀ ਫੋਨ ਦੇ ਨੇੜੇ ਨੇੜੇ ਕਰੀ ਜਾਂਦੀਆਂ ਨੇ। ਪਿੱਛੇ ਇੱਕ ਹੈਗਾ ਇੱਥੇ ਸਕੂਲ ਹੈਗਾ ਸਾਡੇ ਕੋਲ ਬੱਚੇ ਨਾ। ਸਿਖਾਣਾ ਅਸੀਂ ਕੰਮ ਆਪਣਾ ਕੀ ਕੰਮ ਦਿੱਤਾ ਜੀ ਬੱਚਾ ਸਾਈਕਲ ਚਲਾਂਦਾ ਉਹਦੀ ਫੋਟੋ ਖਿੱਚ ਲੋ ਤੇ ਉਹਦੀ ਫੋਟੋ ਕੱਢ ਕੇ ਇੱਕ ਫਾਈਲ ਬਣਾਓ ਬੱਚਾ ਵਰਤ ਬਰਤਨ ਧੋ ਰਿਹਾ, ਕੱਪੜੇ ਧੋ ਰਿਹਾ, ਉਹਦੀ ਫੋਟੋਆਂ ਖਿੱਚੋ। ਇਹ ਕਿਹੜਾ ਕੰਮ ਹੋਇਆ ਮੈਂ ਕਿਹਾ ਇਹ ਇਹ ਤੇ ਕੋਈ ਕੰਮ
ਗੱਲ ਹੈ ਨਾ।
ਹਾਂ, ਬੱਚਾ ਪਾ ਹੁਣ ਆਇਆ ਉਹਦੇ ਵਿੱਚ ਵੀ ਆਗਰਾ ਜਾ ਕੇ ਤਾਜ ਮਹਿਲ ਤੋਂ ਅੱਗੇ ਫੋਟੋ ਖਿੱਚਣੀ ਐ ਬਈ ਜਿਹੜਾ ਬੱਚਾ ਜਾ
ਨਹੀਂ ਜਾ ਸਕਦਾ ਸਹੀ ਗੱਲ ਐ ਜਿਹੜਾ ਨਹੀਂ ਜਾ ਸਕਦਾ ਜਿਹੜਾ ਪੇਰੈਂਟਸ ਨਹੀਂ ਪੈਸੇ ਦੇ ਸਕਦਾ ਨਹੀਂ ਜਾ ਸਕਦਾ ਹਨਾ ਬਈ।
ਨਾ ਜਿਹੜਾ ਬੱਚਾ ਨਹੀਂ ਜਾ ਸਕਦਾ ਉਹ ਕਿਵੇਂ ਹੁਣ ਆਗਰਾ ਜਾ ਕੇ ਫੋਟੋ ਖਿੱਚ ਚਾ ਕੇ ਆਏ ਫਿਰ, ਔਹੀ ਤੇ ਫਿਰ ਬੱਚੇ ਅੱਜ-ਕੱਲ੍ਹ ਕਹਿੰਦੇ ਅ ਦੀਦੀ ਅੱਜ-ਕੱਲ੍ਹ ਤੇ ਏ ਆਈ ਦਾ ਜ਼ਮਾਨਾ ਹੈਗਾ ਹੈ। ਅਸੀਂ ਤੇ ਉੱਥੇ ਆਪਣੀ ਫੋਟੋ ਪਾਵਾਂਗੇ, ਪਿੱਛੇ ਲਿਖ ਦਾਂਗੇ, ਬੈਕਗਰਾਉਂਡ ਜਦੋਂ ਆਗਰਾ ਤਾਜ-ਮਹਿਲ ਦਾ ਉਹ ਆਪਣੇ ਆਪਣੀ ਫੋਟੋ ਬਣ ਕੇ ਆ ਜੇ ਗੀ ਹਾਂ। ਉ ਵੀ ਦੇਖੋ ਟੈਕਨੋਲੋਜੀ ਇੰਨੀ ਤੇਜ਼ ਹੋ ਗਈ ਹੈ, ਟੀਚਰ ਨੇ ਵੀ ਅੱਜ-ਕੱਲ੍ਹ ਨਾ ਸਾਰਾ ਕੁਛ ਫੋਨ ਤੇ ਹੀ ਭੇਜਣਾ ਸ਼ੁਰੂ ਕਰਤਾ ਮੈਨੂੰ ਤਾਂ ਇੱਕ ਗੱਲ ਦੇਖੋ। ਚੰਗੀ ਨਹੀਂ ਲੱਗੀ ਬਿਲਕੁਲ ਵੀ, ਤੁ ਸ ਬੱਚਿਆਂ ਨੂੰ ਥੋੜ੍ਹਾ ਦੇਖੋ, ਡਾਇਅਰੀ ਆਪਾਂ ਡਾਇਅਰੀ ਦੇ ਪੈਸੇ ਦਿੱਤੇ ਨੇ। ਉਹ ਡਾਇਅਰੀ ਵਿੱਚ ਕੁਛ ਨਹੀਂ ਲਿਖਵਾਇਆ ਹੋਇਆ। ਕੁਛ ਵੀ ਨੀ ਹੈਗੇ, ਡੇਅਰੀ ਖਾਲੀ ਦੀ ਖਾਲੀ ਪਈ ਹੈ।
ਕੁੱਝ ਨਹੀਂ ਲਿਖਦੇ ਸੀ, ਸਿੱਧਾ ਮੈਡਮ ਗਰੂਪ ਵਿੱਚ ਪਾਦੀ ਸੀ।
ਅੱਛਾ ਨਹੀਂ-ਨਹੀਂ ਸਾਡੇ ਟਾਈਮ 'ਚ ਤਾਂ ਇੰਝ ਹੁੰਦਾ ਸੀ, ਸਾਨੂੰ ਤਾਂ ਡਾਇਰੀ ਚੈੱਕ ਕਰਵਾ ਕੇ ਹੀ ਘਰ ਆਦੇ ਦਿੰਦੇ ਸੀ, ਛੁੱਟੀ ਨਹੀਂ ਕਰਦੇ ਸੀ, ਉਹ ਲਾਸਟ ਪੀਰੀਅਡ ਦਿੰਦੇ ਸੀ ਡਾਇਰੀ ਚੈਕਿੰਗ ਦਾ ਪੂਰੇ ਦਿਨ ਵਿੱਚ ਜਿਹੜੀ-ਜਿਹੜੀ ਡਾਇਰੀ ਲਿਖਿਆਓ ਉਹ ਫਟਾ-ਫਟ ਡਾਇਅਰੀ ਵਿੱਚ ਉਤਾਰੋ ਤੇ ਮੈਡਮ ਚੈੱਕ ਕਰੇਗੀ। ਫਿਰ ਇੱਕ-ਇੱਕ ਬੱਚੇ ਨੂੰ ਭੇਜਦੇ ਰਹਿੰਦੇ ਸੀ, ਉਹ
ਗਰੁੱਪ ਦਾ ਸੁੱਖ ਵੀ ਹੈਗਾ, ਕਿ ਜਿਹੜਾ ਬੱਚਾ ਨਹੀਂ ਜਾ ਜਾਂਦਾ, ਸਕੂਲ ਉਹਨੂੰ ਪਤਾ ਲੱਗ ਜਾਂਦਾ ਏ, ਕੀ ਇਹ ਕੰਮ ਹੋਇਆ ਅੱਜ, ਪਰ ਬੱਚੇ ਨੇ ਢੀਠ ਨੇ ਪਰ ਇਹ ਬੱਚਿਆਂ ਨੇ ਢੀਠ ਨੇ ਤਾਂ ਵੀ ਕਹਿੰਦੇ ਨੇ, ਕਿ ਅ ਅਸੀਂ ਫੋਨ ਹੀ ਨਹੀਂ ਵੇਖਿਆ ਅਸੀਂ ਫੋਨ ਨਹੀਂ ਵੇਖਿਆ, ਫੋਨ ਖ਼ਰਾਬ ਹੋ ਗਿਆ ਸੀ।
ਫੋਨ ਖਰਾ, ਚਾਹੇ ਫੋਨਾਂ ਵਿੱਚ ਗੇਮ ਖੇਡ-ਖੇਡ ਕੇ, ਖਰਾਬ ਕਰਿਆ ਹੋਏ, ਉਹ ਨਹੀਂ ਦੱਸਣਗੇ ਦੱਸਦੇ ਨੇ ਵੀ ਅਸੀਂ ਤਾਂ ਫੋਨ ਇਸ ਕਾਰਨ ਯੂਜ ਕੀਤਾ। ਕੀਤਾ ਸੀ ਜੀ, ਅਸੀਂ ਤੇ ਫੋਨ ਆ ਕਰਕੇ ਚਲਾਇਆ ਸੀ ਤਾਂ। ਤਾਂ ਬਸ ਮੈਂ ਬਾਜ਼ਾਰ ਗਈ ਸੀ, ਮੈਂ ਤੁਹਾਨੂੰ ਦੇਖਿਆ ਸੀ, ਮੈਂ ਕਿਹਾ ਤੁਸੀਂ ਫੋਨ ਲੈ ਰਹੇ ਸੀ ਮੈਂ ਪੁੱਛਾਂ ਜਿਹੜਾ ਕਿਹੜਾ ਫੋਨ ਦਿੱਤਾ। ਤੁਸੀਂ ਉਹ ਮੰਮੀ ਦਾ ਨਾ ਖਰਾ ਅੱਛਾ-ਅੱਛਾ, ਅਸੀਂ ਵੀ ਸੋਚ ਰਹੇ ਸੀ ਵੀ। ਦੇਖੋ ਕੰਮ ਆਦਾ ਫਿਰ ਐਵੇਂ, ਨਾ ਚਾਰ ਬੱਚੇ ਹੈਗੇ ਨੇ ਚਲੋ ਦੋ ਦਾ ਕੰਮ ਇੱਕ ਫੋਨ ਵਿੱਚ ਹੋ ਜਾਏਗਾ, ਫਿਰ ਦੋ ਦਾ ਕੰਮ ਇੱਕ ਫੋਨ ਵਿੱਚ ਹੋ ਜਾਏਗਾ, ਜਦ ਕੰਮ ਲੈ ਲੈ ਕੇ ਬੈਠੋ ਤੇ ਚਾਰਾ ਦਾ ਇਕੱਠਾ ਕਰਾਣਾ ਬਹੁਤ ਔਖਾ ਹੋ ਜਾਂਦਾ, ਉਹ ਕਹਿੰਦੇ ਸਾਨੂੰ ਫੋਨ ਦੋ ਉਹ ਕਹਿੰਦੇ ਸਾਨੂੰ ਫੋਨ ਦੋ ਫੇਰ ਉਹਦਾ ਵੀ ਕੰਮ ਦੇ
ਦੇਖਣਾ ਪੈਂਦਾ ਹੈ, ਹਰ ਸਭ-ਸਭ ਦੇੇਖਣਾ ਪੈਂਦਾ ਹੈ। ਹੈਲੋ, ਹੈਲੋ, ਹੈਲੋ,
ਹਾਂਜੀ-ਹਾਂਜੀ,
ਸਭ ਵੇਖਣਾ ਪੈਂਦਾ ਐ।
ਬਿਲਕੁਲ, ਸਭ ਕੁਛ ਵੇਖਣਾ ਪੈਂਦਾ। ਤਾਂ ਕਰਕੇ ਮੈਂ ਤਾਂ ਸੋਚ ਰੀ ਸੀ ਓਪੋ ਦੋਂ ਲੈ ਲਾ। ਫਿਰ ਮੈਂ ਕਿਹ, ਮੈਂ ਇੱਕ ਵਾਰ ਤੁਹਾਡੇ ਕੋਲ ਪੁੱਛਦੀ ਆਂ, ਆਈਫੋਨ ਦਾ ਕੋਈ ਬੈਨੀਫਿਟ ਅ ਆਈਫੋਨ ਦਾ ਕੀ ਬੈਨੀਫਿਟ ਹੈ, ਔਦੇ ਵਿੱਚ ਸਟੋਰੇਜ ਯਾਦਾ ਸਾਨੂੰ ਮਿਲ ਜੇ ਗੀ।
ਹਾਂ, ਸਟੋਰੇਜ ਵੀ ਮਿਲ ਜਾਂਦੀ ਏ ਯਾਦਾ। ਤੇ ਔਦੀ ਕੋਈ ਗਰੰਟੀ ਨੀ ਹੁੰਦੀ। ਖ਼ਰਾਬ ਹੋ ਜਾਂਦੇ ਨਾ ਹਾਜੀ। ਮੈਂ ਪੁੱਛਿਆ ਸੀ, ਇੱਕ ਪੁਰਾਣਾ ਆਈਫੋਨ ਸੀ ਤੀਹ ਹਜ਼ਾਰ ਦਾ।
ਅੱਛਾ,
ਹਾਂਜੀ ਮੇਰੇ ਵੀਰ ਦਾ ਦੋਸਤ ਹੈਗਾ ਏ, ਉਹ ਪੁੱਛ ਕੇ ਆਇਆ ਸੀ। ਕਿ ਤੂੰ ਲੈਣਾ ਹੈ, ਨਾ ਮੈ ਕਿਹਾ ਹਾਂ ਮੈਂ ਲੈਣਾ ਐ। ਤੇ ਉਹ ਪੁੱਛ ਕੇ ਆਇਆ ਸੀ, ਕਿ ਤੀਹ ਚਾਰ ਦਾ ਫੋਨ ਏ ਤੇ ਉਹ ਫੋਨ ਵਾਲਾ ਕਹਿੰਦਾ ਪਿਆ। ਕਿ ਇੱਕ ਥੋੜ੍ਹੀ ਜਿਹੀ ਖ਼ਰਾਬੀ ਹੈਗੀ ਹੈ, ਤੇ ਖਰਾਬ ਹੋ ਗਿਆ ਨਾ ਪੂਰਾ ਤੇ ਵਾਪਸੀ ਕੋਈ ਨੀ ਹੈਗੀ।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
ਤੇ ਮੈਂ ਕਿਹਾ, ਸਹੀ ਗੱਲ ਤੇ ਤੇ ਤੀਹ ਹਜ਼ਾਰ ਲਾਏ ਬੰਦਾ ਤੇ ਫੇਰ ਕੁੱਝ ਮਿਲਣਾ, ਤੇ ਇਸ ਤੋਂ ਵਧੀਆ ਤਾਂ ਅਸੀਂ ਥੋੜੇ ਟਾਈਮ ਰੁਕ ਕੇ, ਸਬਰ ਕਰਕੇ, ਨਵਾ ਫੋਨ ਲੈ ਲਵਾਂਗੀ ਮੈਂ
ਬਿਲਕੁਲ- ਬਿਲਕੁਲ ਨੀ ਦੇਖੋ ਤੀਹ ਹਜ਼ਾਰ ਵੀ ਤੇ ਲਗਾਉਣਾ ਹੀ ਹੈ ਇਸ ਤੋਂ ਵਧੀਆ ਦਸ ਤ ਵੀਹ ਹਜ਼ਾਰ ਹੋਰ ਪਾ ਕੇ ਬੰਦਾ ਨਵਾਂ ਹੀ ਫੋਨ ਲੈ ਲਏ। ਬਈ ਚਲੋ ਅਪਣਾ ਦਾ ਅਪਣਾ, ਤੇ ਨਾਲੇ ਪੂਰਾ ਫਰੈਸ਼ ਮਾਲ ਮਿਲੇਗਾ।
ਸਹੀ ਗੱਲ ਏ, ਕੀ ਪਤਾ ਕਿਵੇਂ ਦਾ ਹੈਗਾ ਏ।
ਹਾਂ, ਓਹ ਤੁਸੀਂ ਤੀਹ ਹਜ਼ਾਰ ਵੀ ਲਾਓ, ਓਹ ਸਾਨੂੰ ਤੇ ਪਤਾ ਨੀ ਉਹਦੇ ਵਿੱਚ ਕੀ ਖਰਾਬੀ ਹੈ। ਤੁਸੀਂ ਦਸ ਦਿਨ ਚਲਾਓ, ਫੇਰ ਖ਼ਰਾਬ ਹੋ ਜਾਓ ਉਦੇ ਤਾਂ ਕੋਈ ਫਾਇਦਾ ਹੀ ਨੀ ਹੋਣਾ।
ਸਹੀ ਗੱਲ ਏ, ਕੋਈ ਖਰਾਬੀ ਹੋਏਗੀ ਤਾਂਹੀ ਦਿੱਤਾ ਏ ਉਹਨੇ ਵੀ।
ਹਾਂ, ਬਿਲਕੁਲ ਉਹਨੇ ਬੀ ਕੋਈ ਖਰਾਬੀ ਤਾਂਹੀ ਹੀ ਦਿੱਤਾ ਬੀਚ ਸਹੀ ਤਰ੍ਹਾਂ ਨਹੀਂ ਚੱਲ ਰਿਆ। ਤੇ ਐ ਫੇਰ ਕੁਝ ਜਿਆਦਾ ਈ ਨੁਕਸਾਨ ਹੋਇਆ, ਦੇਖੋ ਬੰਦਾ ਨਾ ਹਰ ਜੇ ਫ਼ੋਨ ਖ਼ਰਾਬ ਵੀ ਹੁੰਦਾ ਨਾ ਓਹ ਬੰਦਾ ਅੱਸੀ ਪ੍ਰਸੈਂਟ 'ਤੇ ਚਲਾਉਣ ਦੀ ਕੋਸ਼ਿਸ਼ ਕਰਦਾ ਈ ਏ ਕਿ ਚਲ ਕੋਈ ਨੀ ਚਲਾ ਲੋ। ਪੈਸੇ ਲੱਗੇ ਹੋਏ ਨੇ, ਜੇ ਜਿਆਦਾ ਈ ਖ਼ਰਾਬ ਹੋ ਜਾਂਦਾ ਫੇਰ ਬੰਦਾ ਕਹਿੰਦਾ ਕਿ ਨਹੀਂ ਯਾਰ, ਕਿ ਹਾਂ, ਹੁਣ ਚੇਂਜ ਕਰ ਲੋ ਹੁਣ ਨਵਾਂ ਲੈ ਲਈਏ।
ਹਾਂਜੀ। ਸਾਰੇ ਐਵੇਂ ਈ ਕਰਦੇ ਨੇ, ਕਿ ਅਪਣਾ ਫੋਨ ਦੇ ਦਿੰਦੇ ਨੇ। ਤੇ ਓਹੀ ਅੱਗੇ ਮੋਬਾਈਲ ਵਾਲਾ ਥੋੜ੍ਹਾ ਜਿਆਦਾ ਰੇਟ ਦੱਸ ਕੇ ਥੋੜ੍ਹਾ ਠੀਕ ਕਰਕੇ ਦੇ ਦਿੰਦਾ ਏ। ਸੇਲ ਕਰ ਦਿੰਦਾ ਏ।
ਹਾਂ। ਉਹਤੇ ਕਾਫੀ ਥੋੜੇ ਬੰਦਿਆਂ ਨੂੰ ਸੱਚ ਦੱਸਦਾ ਨਾ ਓਹਤੇ ਦੇਖੋ ਸਾਰਿਆਂ ਨੂੰ ਤੇ ਸੱਚਾਈ ਨੀ ਦੱਸਦਾ। ਕਿ ਇ-ਇ-ਇਹ ਖਰਾਬੀ ਹੈਗੀ ਹੈ ਫੋਨ ਵਿੱਚ।
ਹਾਂਜੀ। ਤਾਈ ਮੈਂ ਸੋਚ ਰਹੀ ਕਿ ਨਵਾ ਈ ਲਵਾਂਗੀ।
ਚਲੋ ਕੋਈ ਨੀ ਜਦੋਂ ਵੀ ਤੁਸੀਂ ਨਵਾਂ ਲਉਗੇ, ਸਾਨੂੰ ਜ਼ਰੂਰ ਦੱਸਣਾ ਅਸੀਂ ਵੀ ਫਿਰ ਓਹਵੇਂ ਦਾ ਈ ਲਵਾਂਗੇ। ਤੁਸੀਂ ਚੀਜ ਤੇ ਦੇਖੋ ਦੇਖ ਕੇ ਹੀ ਲਉਗੀ ਕਿਉਂਕਿ ਅਸੀਂ ਵੀ ਸੋਚਿਆ ਹੋਇਆ ਨਵਾਂ ਲੈਂਣ ਵਾਸਤੇ। ਤੁਸੀਂ ਸਾਨੂੰ ਜ਼ਰੂਰ ਦੱਸਣਾ ਹੈ ਨਾ।
ਕੋਈ ਨੀ ਮੈਂ ਵੀ ਦੱਸਾਂਗੀ।
ਚਲੋ, ਠੀਕ ਹੈ ਜੀ ਫਿਰ ਦੱਸਿਓ ਜ਼ਰੂਰ ਮੈਨੂੰ।
ਠੀਕ ਹੈ ਜੀ, ਠੀਕ ਹੈ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।